ਹੈਲੋ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 ਔਰ ਹਾਂਜੀ- ਹਾਂਜੀ ਵਧੀਆ ਤੁਸੀ ਸੁਣਾਓ।
ਬਸ ਵੀ ਵਧੀਆ ਤੁਸੀ ਦਸੋ।
ਹੋਰ ਕੀ ਕਰ ਰਹੇ ਸੀ ਤੁਸੀ
ਹਾਂਜੀ
ਕਰ ਰਹੇ ਹੋ।
ਬਸ ਜੀ ਬੱਚਿਆਂ ਦਾ ਕੰਮ ਹੋਲੀਡੇਜ਼ਸ ਖਤਮ ਹੋਣ ਵਾਲੇ ਨੇ
ਅੱਛਾ- ਅੱਛਾ ਓਕੇ ਮੈਡਮ ਮੈ ਵੀ ਆਪਣੇ ਬੱਚੇ ਨਾ ਟਿਊਸ਼ਨ ਡਾਲ ਨੇ ਸੀ ਤੁਸੀ ਟਿਊਸ਼ਨ ਪੜਾਉਦੇ ਹੋ ਨਾ। ਤੇ ਤੁਹਾਡੀ ਕੋਚਿੰਗ ਚਲ ਰਹੀ ਹੈ ਅਜੇ ਤਕ
ਹਾਂਜੀ ਬਸ ਇਹ ਨਾ ਮੰਥ ਜੂਨ ਦੇ ਮੰਥ 'ਚ ਤਾਂ ਬੰਦ ਸੀ। ਤੇ ਆਪਾਂ ਵੀ ਥੋੜਾ ਘੁੰਮਣ ਗਏ ਦੇ ਸੀ ਬੱਚੇ ਵੀ ਗਏ ਦੇ ਸੀ। ਤੇ ਐ ਵਲੇ ਮੰਥ ਬੰਦ ਕੀਤਾ ਦਾ ਸੀ ਹੁਣ ਜੁਲਾਈ 'ਚ ਸਟਾਰਟ ਹੋ ਜਾਣਾ ਫਸਟ ਜੁਲਾਈ ਤੋ ਨਾ
ਲੈਕ ਆ
ਹਾਂਜੀ
ਮੈਂ ਵੀ ਨਾ ਆਪਣੇ ਬੱਚੇ ਤੁਹਾਡੇ ਕੋਲ ਕੋਚਿਗ ਲਈ ਡਾਲਣੇ ਸੀ। ਤੇ ਤੁਸੀ ਤੁਹਾਡੇ ਕੋਲ ਸੀਟ ਅਵੇਲੇਬਲ ਹੈਗੀ ਆ ਬੱਚਿਆਂ ਲਈ
ਹਾਂਜੀ- ਹਾਂਜੀ ਤੁਸੀ ਫਸਟ ਜੁਲਾਈ ਤੋ ਹੀ ਨਾ ਇਹਨਾਂ ਦੇ ਡਾਕੂਮੈਂਟਸ ਵਗੈਰਾ ਭੇਜ ਦੇਣਾ ਬੱਚਿਆਂ ਨੂੰ ਲੈ ਕੇ ਤੇ ਸੀਟ ਆਪਣੀ ਬੁਕ ਕਰਵਾ ਲੈਣਾ
ਤੁਸੀ ਕਿਹੜੀ ਤੇ ਕਿਹੜੀ ਕਲਾਸ ਤਕ ਬੱਚੇ ਤੁਸੀ ਪੜ੍ਹਾਉਦੇ ਹੋ।
ਆਪਾ ਜੀ ਟੈਂਨਥ ਕਲਾਸ ਤਕ ਦੇ ਪੜ੍ਹਾਣੇ ਹਾਂ।
ਔਨਲਾਈਨ ਜਾਂ ਔਫਲਾਈਨ
ਅਸੀ ਔਫਲਾਈਨ ਹੀ ਪੜ੍ਹਾਉਣੇ ਆਂ।
ਤੇ ਮੈਡਮ ਤੁਹਾਡੀ ਚਾਰਜਿੰਗ ਕੀ ਆ
ਸਾਡੇ ਚਾਰਜਿੰਗ ਹੈਗੀ ਹੈ। ਅਗਰ ਫਸਟ ਕਲਾਸ ਤੋਂ ਲੈ ਕੇ ਏਟਥ ਕਲਾਸ ਤੱਕ ਜਤੇ ਅਲੱਗ -ਅਲੱਗ ਮਤਲਬ ਮਤਲਬ ਰੱਖੇ ਦੇ ਹੈ ਕਲਾਸਿਸ ਦੇ ਹਿਸਾਬ ਨਾਲ
ਤੇ ਇਹ ਮ ਮਲਬ ਅਸੀਂ ਵੀ ਫੇਰ ਤੁਹਾਨੂੰ ਆ ਕੇ ਮਿਲੀਏ ਫਿਰ ਤੁਹਾਡੇ ਕੋਚਿੰਗ ਸੈਂਟਰ ਤੇ
ਹਾਂਜੀ- ਹਾਂਜੀ ਕੋਚਿੰਗ ਸੈਂਟਰ ਤੇ ਆਓ ਸਾਰੀ ਗੱਲ ਕਰੋ ਆਪਣੀ
ਫਿਰ ਮਨ ਤੁਡਾ ਟਾਈਮ ਕੀ ਆ?
ਟਾਈਮ ਸਾਡੇ ਦੋ ਬੈਚ ਲੱਗਦੇ ਹੈ ਇੱਕ ਬੈਚ ਲੱਗਦਾ ਸਾ ਤਾਂ ਅਹ ਤਿੰਨ ਤੋਂ ਲੈ ਕੇ ਪੰਜ ਵਜੇ ਤੱਕ ਦਾ। ਫਿਰ ਦੂਸਰਾ ਬੈਚ ਸਾਡਾ ਪੰਜ ਤੋਂ ਲੈ ਕੇ ਸਾਢੇ ਛੇ ਪੌਣੇ ਸੱਤ ਤੱਕ ਦਾ।
ਅਸੀਂ ਕਿਹੜੇ ਬੈਚ 'ਚ ਭੇਜੀਏ ਫਸਟ ਬੈਚ'ਚ ਭੇਜੀਏ। ਆਪ ਸੈਕਡ ਬੈਚ 'ਚ ਭੇਜਏ।
ਕਿ ਬੱਚਿਆਂ ਦੇ ਸਕੂਲ ਦੇ ਅਕੋਰਡਿੰਗ ਜਿਵੇ ਛੁੱਟੀ ਹੁੰਦੀ ਹੈ ਬੱਚਿਆਂ ਦੀ ਉਸਦੇ ਅਕੋਰਡਿੰਗ ਤੁਸੀ ਜਿਦਾਂ ਵੀ ਤੁਹਾਨੂੰ ਠੀਕ ਲਗਦਾ ਨਾ। ਉਦਾ ਭੇਜ ਦੇਣਾ ਕਈ ਤਾਂ ਬੱਚੇ ਸਕੂਲ ਤੋਂ
ਮਤਲਬ ਅੱਛੀ ਚਾਹੀਦੀ ਆ।
ਹਾਂਜੀ ਕੋਈ ਨੀ ਤੁਸੀ ਭੇਜ ਕੇ ਦੇਖੋ ਬੱਚਿਆਂ ਨੂੰ ਇੱਕ ਦੋ ਦਿਨ ਟਰਾਇ ਤੇ ਦੇਖੋ ਅਗਰ ਤਾ ਨੂੰ ਠੀਕ ਲੱਗਦਾ ਬੱਚੇ ਨੂੰ ਠੀਕ ਲੱਗਦਾ।
ਸਾਡੇ ਬੱਚੇ ਘਰ ਪਾਂਣਗੇ ਨਾ ਫੇਰ ਤੁਹਾਡੇ ਕੋਲ
ਹਾਂਜੀ ਹਾਂਜੀ ਕੋਈ ਨੀ ਆ ਤੁਸੀਂ ਭੇਜ ਕੇ ਦੇਖੋ ਨਾ ਵੀ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ।
ਸਾਡੇ ਬੱਚੇ ਸ਼ਰਾਰਤੀ ਬੜੇ ਜੇ ਉਹ ਸੰਭਾਲੋਗੇ ਨਾ।
ਜ ਬੱਚੇ ਤੇ ਸਾਰੇ ਸ਼ਰਾਰਤੀ ਹੁੰਦੇ ਆ ਸੰਭਾਲਣਾ ਟੀਚਰ ਦਾ ਕੰਮ ਹੈ।
ਚ ਠੀਕ ਆ ਫ ਦੇਖਦੀ ਆ ਫਿਰ ਬੱਚੇ ਨੂੰ ਮੈਂ ਭੇਜ ਦ ਫਰ ਤੁਸੀਂ ਇੰਜ ਕਰਨਾ ਫੇਰ ਤੁਸੀਂ ਮੈਨੂੰ ਆਪਣਾ ਐਡਰੈਸ ਦੱਸ ਦੇਣਾ ਤੇ ਕੋਈ ਲੋਕੇਸ਼ਨ ਪਾ ਦੇਣਾ ਤੇ ਮੈਂ ਫੇਰ ਆਪਣੇ ਆਪ ਬੱਚਿਆਂ ਨੂੰ ਭੇਜ ਦਾਂਗੇ।
ਮੈਂ ਭੇਜ ਦਾਂਗੀ ਮੈਂ ਲੋਕੇਸ਼ਨ ਵੀ ਭੇਜ ਦਾਂਗੀ।
ਹ ਸੁਣਾਓ ਮਤਲਬ ਕੋਚਿੰਗ ਬ ਸਾਡੇ ਹੈਗੇ ਆ ਇੱਕ ਟੇਂਥ ਵਿੱਚ ਹੈ ਇੱਕ ਪਲੱਸ ਟੂ ਚ ਆ।
ਅੱਛਾ ਅੱਛਾ। ਤੇ ਫਿਰ ਤੁਸੀਂ ਇਹ ਤੁਹਾਡਾ ਫਿਰ ਮਤਲਬ ਇੱਕ ਹੀ ਬੱਚਾ ਆਏਗਾ ਨਾ।
ਹਾਂਜੀ ਹਾਂਜੀ ਇੱਕ ਹਾਂਜੀ ਹਾਂਜੀ ਹਾਂਜੀ ਇੱਕ ਬੱਚਾ ਹੀ ਆਏਗਾ। ਕੋਈ ਨੀ ਤੁਹਾਡੇ ਅਸੀਂ ਹੋਰ ਵੀ ਅਗਰ ਸਾਡਾ ਬੱਚਾ ਚੱਲਦਾ ਹੈ ਤਾਂ ਤੁਹਾਨੂੰ ਅਸੀਂ ਹੋਰ ਵੀ ਬੱਚੇ ਮਤਲਬ ਕੋਚਿੰਗ ਲਈ ਅਸੀਂ ਜੁਆਇਨ ਕਰਾ ਦਾਂਗੇ।
ਹਾਂ ਹਾਂ ਕੋਈ ਨੀ ਕੋਈ ਨੀ ਭੇਜ ਦੇਣਾ ਤੁਸੀਂ।
ਹੋਰ ਮਤਲਬ ਇੰਗਲਿਸ਼ ਮੀਡੀਅਮ ਤੇ ਪੜ੍ਹਾ ਦਿੰਦੇ ਤੁਸੀਂ?
ਹਾਂਜੀ ਹਾਂਜੀ ਇੰਗਲਿਸ਼ ਮੀਡੀਅਮ ਦੀ।
ਸੀ ਬੀ ਐਸ ਈ ਦੇ ਆਈ ਸੀ ਐਸ ਈ ਦੇ।
ਹਲੋ। ਹਾਂਜੀ ਹਾਂਜੀ ਸਾਰੇ ਐਚ ਬੀ ਐੱਸਸੀ ਸੀ ਬੀ ਐਸਸੀ ਦੋਨੋ ਤਰ੍ਹਾਂ ਦੇ ਬੱਚੇ ਆਉਂਦੇ ਨੇ।
ਅਗਰ ਜੇ ਅਸੀਂ ਬੱਚਿਆਂ ਦੀ ਕੋਚਿੰਗ ਹੋੁਣ ਤਾਂ ਸ਼ੁਰੂ ਕਰਦੀਏ ਫੇਰ ਤੁਸੀਂ ਕੱਲ ਆ ਖਲੋਗੇ ਬੱਚਿਆਂ ਨੂੰ।
ਹਾਂਜੀ ਵੈਸੇ ਵੀ ਹੈ ਮੰਥ ਤੇ ਮਤਲਬ ਐਂਡਿੰਗ ਹੋਣ ਵਾਲਾ ਹੀ ਹੈ। ਕੋਈ ਨੀ ਤੁਸੀਂ ਭੇਜ ਦੇ ਨਾ ਗੱਲ ਕਰ ਲੈਣਾ। ਵੈਸੇ ਤੇ ਫਸਟ ਜੁਲਾਈ ਤੋਂ ਸਟਾਰਟ ਹੈਗੇ ਨੇ।
ਪਤਾ ਲੱਗ ਜਾਏਗਾ ਨਾ ਫਿਰ ਕੋਚਿੰਗ ਬਾਰੇ ਬੱਚਿਆਂ ਨੂੰ ਥੋੜ੍ਹਾ ਜਿਹਾ ਸਮਝਣ
ਹਾਂ ਕੋਈ ਨੀ ਤੁਸੀਂ ਇੱਕ ਦੋ ਦਿਨ ਹਾਂ ਦੋ ਤਿੰਨ ਦਿਨ ਪਹਿਲੇ ਭੇਜ ਦੇਣਾ।
ਠੀਕ ਹੈ ਠੀਕ ਹੋਰ ਇਹ ਏ ਕਲਾਸ ਦੇ ਹੋਰ ਆਉਂਦੇ ਤੁਹਾਡੇ ਕੋਲ ਕੋਚਿੰਗ ਲਈ
ਹਾਂਜੀ ਹਾਂਜੀ ਬਹੁਤ ਬੱਚੇ ਆਉਂਦੇ ਹੈ ਫਸਟ ਕਲਾਸ ਤੋਂ ਸਟਾਰਟ ਹੋ ਜਾਂਦੇ ਹਨਾ
ਮਤਲਬ ਅਹ ਵੱਡੀ ਕਲਾਸ ਦਾ ਕੋਈ ਬੱਚੇ ਨੀ ਆਂਦੇ ਤੁਹਾਡੇ ਕੋਲ ਹਜੇ ਤੱਕ
ਬਸ ਸੈਂਥ ਕਲਾਸ ਤੱਕ ਹੀ ਆਉਂਦੇ ਆ ਬਸ
ਬੱਚਿਆ ਦਾ ਧਿਆਨ ਰੱਖਣਾ। ਬੱਚੇ ਸਾਡੇ ਮੈਥ ਵਿੱਚ ਬਹੁਤ ਵੀਕ ਨੇ ਇਹਨਾਂ ਦਾ ਧਿਆਨ ਤੁਸੀਂ ਰੱਖਣਾ ਹੁਣ ਮੈਂ ਵੈਸੇ ਤੁਹਾਡੇ ਬਾਰੇ ਬਹੁਤ ਸੁਣਿਆ ਵਾ ਕਿ ਤੁਸੀਂ ਅੱਛਾ ਮਤਲਬ ਕੋਚਿੰਗ ਸੈਂਟਰ ਖੋਲਿਆ ਵਾ ਤੇ ਹੁਣ ਮੈਂ ਕੋਸ਼ਿਸ਼ ਕੀਤੀ ਚਲੋ ਬੱਚਿਆਂ ਨੂੰ ਤੁਹਾਡੇ ਕੋਚਿੰਗ ਸੈਂਟਰ ਚ ਪਾ ਦਿੱਤਾ ਜਾਏ
ਹਾਂਜੀ ਹਾਂਜੀ ਤੁਸੀਂ ਦੀ ਟੈਸ਼ਨ ਨਾਲ ਲਓ ਰਿਜ਼ਲਟ ਅੱਛਾ ਹੀ ਆਏਗਾ
ਹਾਂਜੀ ਹਾਂਜੀ ਹਾਂ ਰਿਜ਼ਲਟ ਮੈਡਮ ਦੇ ਉੱਤੇ ਹੀ ਗੱਲ ਹੁੰਦੀ ਹੈ ਨਾ ਤੇ ਮਤਲਬ ਥੋੜਾ ਜਿਹਾ ਬੱਚਿਆਂ ਨੂੰ ਐਸ ਐਸ ਟੀ ਦੇ ਪ੍ਰੋਜੈਕਟ ਵਗੈਰਾ ਬਣਾਣੇ ਪੈਂਦੇ ਆ। ਬੱਚਿਆਂ ਨੂੰ ਨੀ ਆਉਂਦੇ ਹੈਗੇ।
ਹਾਂਜੀ ਕੋਈ ਨੀ ਉਹ ਤੇ ਆਪਾਂ ਬਣਵਾਈ ਦਿੰਦੇ ਹਾਂ ਬੱਚਿਆਂ ਦੀ ਹੈਲਪ ਕਰ ਦਿੰਦੇ ਹ।
ਹਾਂ ਤੇ ਪ੍ਰੋਜੈਕਟ ਵਗੈਰਾ ਬਣਵਾ ਦੋਗੇ ਬੱਚਿਆਂ ਦੇ ਤੁਸੀ?
ਹਾਂਜੀ ਹਾਂਜੀ ਬਣਵਾ ਦਾਂਗੇ।
ਠੀਕ ਹੈ ਐਸ ਐਸ ਦੇ ਮੈਥ ਦੇ ਤੇ ਤੁਸੀਂ ਇੰਝ ਕਰੋ ਥੋੜੇ ਕੁ ਦਿਨ ਤੁਂ ਫ ਇਹਦੇ ਨਾ ਪ੍ਰ ਪ੍ਰੋਜੈਕਟ ਬਣਾ ਦੋ ਫਰ ਜਦੋਂ ਮਤਲਬ ਜਦੋਂ ਫਸਟ ਜੁਲਾਈ ਤੋਂ ਸ਼ੁਰੂ ਹੋਣਗ ਆ ਕੋਚਿੰਗ ਸੈਂਟਰ ਮੈਂ ਫਿਰ ਉਹ ਭੇਜ ਦਾਂਗੇ
ਠੀਕ ਹੈ ਪ੍ਰੋਜੈਕਟ ਦਾ ਸਾਰਾ ਮਟੀਰੀਅਲ ਤੁਸੀਂ ਫਿਰ ਆਪਣਾ ਲੈਣਾ
ਨਹੀਂ ਨਹੀਂ ਮੈਡਮ ਤੁਸੀਂ ਇੰਝ ਕਰਨਾ ਆਪ ਮਟੀਰੀਅਲ ਤੁਸੀਂ ਆਪ ਹੀ ਖ਼ਰੀਦ ਲੈਣਾ ਮੈਨੂੰ ਤੇ ਇਸ ਬਾਰੇ ਕੋਈ ਜਾਣਕਾਰੀ ਨੀ ਹੈ
ਫਿਰ ਦੇਖੋ ਮਟੀਰੀਅਲ ਦੀ ਤਾਂ ਫੀਸ ਫਿਰ ਅਲੱਗ ਹੈ ਜਿੜਾ ਮੈਂ ਮਟੀਰੀਅਲ ਲਾਵਾਂਗੀ ਤੇ ਤੁਸੀਂ ਜਿਹੜਾ ਬਣਵਾਣਾ ਹੈ ਉਹਦੀ ਫੀਸ ਅਲੱਗ ਹੈ
ਤੇ ਕੋਈ ਨੀ ਤੁਹਾਡੀ ਚਾਰਜਿੰਗ ਦਸੋ
ਹਾਂਜੀ ਹਾਂਜੀ ਹਾਂਜੀ ਉਹ ਨਾ ਪਹਿਲੇ ਨਾ ਮਤਲਬ ਪੇਰੈਂਟਸ ਨੂੰ ਦੱਸਣਾ ਪੈਂਦਾ ਫੇਿਰ ਬਾਅਦ ਵਿੱਚੋਂ ਨਾ ਫਿਰ ਇਸ਼ੂ ਹੋ ਜਾਂਦਾ ਕਿ ਏਦਾਂ ਨੀ ਬੋਲਿਆ ਸੀ ਏਦਾਂ ਬੋਲਿਆ ਸੀ ਮਤਲਬ ਤੁਸੀਂ ਫੀਸ ਦਾ ਪਹਿਲੇ ਦੱਸਿਆ ਨਿ ਦੱਸਣਾ ਪੈਂਦਾ ਨਾ ਪਹਿਲੇ ਸਭ ਕੁਛ
ਕੋਈ ਗੱਲ ਨੀ ਕੋਈ ਗੱਲ ਨੀ ਚਲੋ ਫੀਸ ਤੇ ਚਲੋ ਦੇਣੀ ਹੈ ਤੁਹਾਨੂੰ ਮੈਂ ਸਾਰਾ ਡਿਟੇਲਸ ਭੇਜ ਾਂਗੇ ਨਾ ਬ ਕਿਹੜੇ ਕਿਹੜੇ ਪ੍ਰੋਜੈਕਟ ਬਣਾਉਣੇ ਆ ਤੁਸੀਂ ਉਸਦੇ ਅਕੋਰਡਿੰਗ ਬੱਚਿਆਂ ਨੂੰ ਤੁਸੀਂ ਠੀਕ ਹੀ ਕਰਵਾਓਗੇ ਐਸੀ ਗੱਲ ਤਾਂ ਨਹੀਂੀ ਹੈ ਥੋੜ੍ਹੀ ਬੱਚਿਆਂ ਨਾਲ ਥੋੜ੍ਹੀ ਹੈਲਪ ਕਰਵਾ ਦੇਣਾ ਹਨਾ
ਹਾਂਜੀ ਹਾਂਜੀ ਕੋਈ ਨੀ ਤੁਸੀਂ ਭੇਜ ਦਿੋ ਨਾ
ਤੇ ਫੇਿਰ ਮਟੀਰੀਅਲ ਤੇ ਫਿਰ ਤੁਸੀਂ ਆਪ ਹੀ ਦੇ ਆਪ ਹੀ ਖਰੀਦ ਲੈਣਾ
ਹਾਂਜੀ ਮੈਂ ਫਿਰ ਤੁਸੀਂ ਮੈਨੂੰ ਡਿਟੇਲ ਚ ਭੇਜ ਦੇਦਾ ਕਿਸ ਤੁਹਾਡੇ ਤੇ ਪ੍ਰੋਜੈਕਟ ਬਣਾ ਟੋਪਿਕ ਤੇ ਤੇ ਉਸਦੇ ਅਕੋਰਡਿੰਗ ਮੈਂ ਫੇਿਰ ਮਟੀਰੀਅਲ ਵਗੈਰਾ ਲੈ ਲਾਗੀ
ਵੈਸੇ ਤਾਂ ਆ ਸਬਜੈਕਟ ਦੇ ਹੀ ਮਤਲਬ ਪਏ ਹੋਏ ਆ ਇਹਦੇ ਪ੍ਰੋਜੈਕਟ ਬਣਾਉਣ ਵਾਲੇ ਮੈਂ ਇੱਕ ਇੱਕ ਕਰਕੇ ਹਾਂਜੀ ਹਾਂਜੀ ਮੈਂ ਇੱਕ ਇੱਕ ਕਰਕੇ ਤੁਹਾਨੂੰ ਸੈਂਡ ਕਰ ਦਾਂਗੀ ਤੇ ਤੁਸੀਂ ਇੱਕ ਇੱਕ ਕਰਕੇ ਇਹਦੇ ਬਣਵਾ ਦੇਣਾ
ਅੱਛਾ ਅੱਛਾ ਅੱਛਾ ਠੀਕ ਹੈ
ਹਾਂਜੀ ਹੋ ਹੋਰ ਸੁਣਾਓ ਠੀਕ ਠਾਕ ਚੱਲ ਰਹੇ ਤੁਸੀਂ
ਹਾਂਜੀ ਬਸ ਜੀ ਤਬੀਅਤ ਥੋੜੀ ਖਰਾਬ ਜਿ ਹੋਈ ਦੀ ਹੈ ਕੋਲਡ
ਨਹੀਂ ਭੈਣਾ
ਹਾਂਜੀ ਮੈਨੂੰ ਕੁਛ ਨਾ ਏ ਸੀ ਸੂਟ ਨਹੀਂੀ ਕਰਦਾ ਤੇ ਉਸ ਕਰਕੇ ਮੇਰੀ ਤਬੀਅਤ ਖ਼ਰਾਬ ਹੋ ਜਾਂਦੀ ਆ
ਤੁਸੀ ਫਿਰ ਮੈਡੀਸਿਨ ਨਹੀਂ ਲਿਤੀ
ਹਾਂਜੀ
ਤੁਸੀੇ ਕੋਈ ਮੈਡੀਸੀਨ ਨੀ ਲੀਤੀ
ਨਹੀਂ ਹਜੇ ਤਾਂ ਨਹੀਂ ਦਿੱਤੀ ਮੰਗਵਾਈ ਦੀ ਹੈ ਉਹਨੇ ਲੈ ਆਉਂਦੇ ਆ, ਫਿਰ ਖਾਂਦੀ ਹਾਂ।
ਮੈਡੀਸਿਨ ਤੁਸੀਂ ਲਓਗੇ ਤਾਂ ਹੀ ਆਰਾਮ ਆਏਗਾ, ਤਾਂ ਹੀ ਤੁਸੀਂ ਬੱਚਿਆਂ ਨੂੰ ਕੰਮ ਕਰਾ
ਹਾਂਜੀ ਹਾਂਜੀ ਓਹ ਜੁਕਾਮ ਕੋਲਡ ਕਰਕੇ ਨਾ ਸਿਰ ਵੀ ਦਰਦ ਹੈ ਔਰ ਕਫ ਵੀ ਹੋਏ ਜ ਆ ਥੋੜਾ ਜਾਹਾ
ਇਸ ਤਰ੍ਹਾਂ ਕਰਦੇ ਹਾਂ ਵੀ ਥੋੜਾ ਬੱਚਿਆਂ ਨੂੰ ਅਸੀਂ ਇੱਕ ਦੋ ਦਿਨ ਲੇਟ ਪਏ ਰ ਤੁਹਾਡੀ ਵੀ ਤਬੀਅਤ ਠੀਕ ਨੀ ਹੈ ਨਾ ਫੇਿਰ ਇੱਕ ਦੋ ਦਿਨ ਲੇਟ ਭੇਜਾਂਗੇ ਥੋੜਾ ਜਾਿਹਾ ਉਹ ਫੇਿਰ ਇਸ ਤਰ੍ਹਾਂ ਬੱਚਿਆਂ ਨੂੰ ਥੋੜਾ ਹੋ ਜਾਂਦਾ ਨਾ
ਹਾਂਜੀ ਹਾਂਜੀ ਕੋਈ ਨੀ
ਤੁਸੀਂ ਆਹ ਮੈਡੀਸਨ ਲਓ ਅੱਛੀ ਜੀ ਤੇ ਤੁਸੀਂ ਆਪ ਥੋੜ੍ਹਾ ਜਾਿਹਾ ਵਧੀਆ ਫੀਲ ਕਰੋ ਤ ਹੀ ਤੁਸੀਂ ਬੱਚਿਆਂ ਨੂੰ ਕੰਮ ਕਰਵਾਓਗੇ ਨਾ ਹਾਂਜੀ ਬਸ ਐ ਵ ਹੁਣ ਸਕੂਲ ਓਪਨ ਹੋਣ ਵਾਲੇ ਆ ਤੁਸੀਂ ਫਟਾਫਟ ਤੁਸੀਂ, ਇਹਨਾ ਕੰਪਲੀਟ ਕਰਾ ਦੇਣਾ। ਤਿੰਨ-ਚਾਰ
ਹਾਂਜੀ, ਕੋਈ ਵੀ ਟੈਨਸ਼ਨ ਨਾ ਲੋ, ਅਸੀਂ ਕਰਵਾ ਦਾਂਗੇ ਕੰਪਲੀਟ।
ਹਾਂਜੀ ਕੋਈ ਗੱਲ ਨੀ, ਤੁਸੀਂ ਦੋ-ਦੋ ਵਾਰ ਵੀ ਅਗਰ ਦਿਨ'ਚ ਸ਼ਿਫਟ ਲਗਾਂਦੇ ਹੋ, ਮੈਂ, ਤਾਂ ਵੀ ਮੈਂ ਭੇਜ ਦੇਣਾ ਵੇ। ਹੋਵਾਂਗੇ ਸਾੰਨੂ
ਹਾਂਜੀ, ਠੀਕ ਹੈ, ਠੀਕ ਹੇ।
ਹਾਂਜੀ, ਹੋਰ ਇਸ, ਇਸਦੀ ਕਲਾਸ ਦੇ ਹੋਰ ਕੋਈ ਆਂਦੇ ਤੁਹਾਡੇ ਕੋਲ?
ਹਾਂਜੀ-ਹਾਂਜੀ, ਬਹੁਤ ਬੱਚੇ ਆਂਦੇ ਆ ਨਾ, ਹੁਣ ਤੇ ਨਹੀਂ ਹਾਂਜੀ ਉਹਨਾਂ ਦੇ ਵੀ ਹੈ, ਕੁਛ ਬੱਚੇ ਤਾ ਆਪਣੇ-ਆਪ ਹੀ ਬਣਾ ਲੈਂਦੇ ਆ। ਤੇ, ਕੁਛ ਨਹੀਂ ਬਣਾ ਪਾਂਦੇ ਫਿਰ ਸਾਡੇ ਕੋਲ ਬਹੁਤ ਟੀਚਰਸ ਹੈਗੇ ਨੇ ਅੱਗੇ, ਫਿਰ ਇਹਨੀ ਮੈਂ ਕਰ ਰਹੀ ਹਾਂ, ਹੋਰ ਵੀ ਟੀਚਰਸ ਨੇ, ਉਹ ਵੀ ਕਰਵਾ ਦਿੰਦੇ ਫਿਰ ਬੱਚਿਆਂ ਨੂੰ।
ਤੁਸੀਂ ਥੋੜਾ-ਬਹੁਤ ਤੇ ਹੈਲਪ ਕਰਾ ਦਿੰਦੇ ਹੋਂਵੋਗੇ ਨਾ ਬੱਚ
ਹਾਂਜੀ-ਹਾਂਜੀ- ਹਾਂਜੀ।
ਓਫ ਹਾਂ, ਫਿਰ ਮੈਂ ਫਿਰ ਕੱਲ ਤੋਂ, ਯਾ ਫਿਰ ਮੈਂ, ਪਰਸੋਂ ਤੋਂ ਸਟਾਰਟਿੰਗ ਕਰਦਾਂਗੀ।
ਠੀਕ ਹੈ, ਠੀਕ ਏ।
ਠੀਕ ਹੈ, ਹਾਂਜੀ-ਹਾਂਜੀ। ਮਤਲਬ ਮੈਮ ਇਹਦੇ ਦੀ ਬੁੱਕਸ ਵਗੈਰਾ ਸਾਰੀਆਂ ਭੇਜ ਦਿਆਂ, ਨਾਲ ਹੀ।
ਹਾਂਜੀ। ਬੁੱਕਸ ਭੇਜਦੇ ਨਾ।
ਵਿੱਚ ਤੁਸੀਂ ਕਰਵਾਓਗੇ ਨਾ, ਸਾਰੇ ਪ੍ਰੋਜੈਕਟ ਵਗੈਰਾ
ਹਾਂਜੀ-ਹਾਂਜੀ ਬੁੱਕਸ ਭੇਜਦੇਣਾ ਨਾਲ ਹੀ।
ਭੇਜ ਦਾਂਗੇ ਤਾਂ ਕਿ, ਬੱਚਿਆਂ ਨੂੰ ਪਤਾ ਲੱਗ ਜਾਏਗਾ, ਤੇ ਹਾਂਜੀ-ਹਾਂਜੀ, ਚਲੋ ਕੋਈ ਗੱਲ ਨੀ, ਤੇ ਫੇਰ ਤੁਸੀਂ ਜਿਸ ਤਰ੍ਹਾਂ ਤੁਹਾਡਾ ਫਿਰ ਕੋਚਿੰਗ ਸੈਂਟਰ ਦਾ ਟਾਈਮ ਹੋਏਗਾ ਨਾ, ਤੇ ਕੋਈ ਨੀ ਬੱਚਿਆਂ ਨੂੰ ਭੇਜਦਾਂਗੀ ਚਲੋ, ਠੀਕ, ਹਾਂਜੀ-ਹਾਂਜੀ। ਹੋਰ, ਕੋਈ ਹੋਰ ਤੁਹਾਡੀ ਕੋਈ ਚੀਜ਼ ਬਾਰੇ ਕੋਈ ਗੱਲ ਕਰਨੀ ਹੋਏ, ਤੇ ਸਾਡ ਨਾਲ ਗੱਲ ਕਰ ਸਕਦੇ ਹੋ ਤੁਸੀਂ। ਕੋਈ ਤੁਹਾਡੇ ਫੀਸ ਬਾਰੇ ਇਸ਼ੂ ਹੋਏ, ਤੇ ਗੱਲ
ਹਾਂਜੀ, ਹਾਂਜੀ ਉਹ ਤੇ ਮੈਂ ਤੁਹਾਨੂੰ ਦੱਸ ਦਾਂਗੀ, ਫੀਸ ਵਗੈਰਾ ਦਾ ਸਭ ਪੁਛੋ, ਤੇ ਕਿਸੇ ਹੋਰ ਨੂੰ ਵੀ ਦਸਣਾ ਹੋਏਗਾ, ਤੇ ਦਸ ਦਿਓ ਤੁਸੀਂ, ਮਤਲਬ ਕੋਚਿੰਗ ਸੈਂਟਰ ਹੈਗਾ।
ਠੀਕ ਹੈ, ਸਾਡੇ ਨਾ ਮਤਲਬ ਅ ਅ ਦੋਸਤ ਹੈਗੇ ਨੇ, ਤੇ ਉਹ ਵੀ ਕੋਚਿੰਗ ਸੈਂਟਰ ਲੱਭ ਰਹੇ ਨੇ। ਅਗਰ ਮੈਨੂੰ ਤੁਹਾਡੀ ਕੋਚਿੰਗ ਅੱਛੀ ਲੱਗੀ ਤੇ, ਮੈਂ ਉਹਨਾਂ ਨੂੰ ਵੀ ਤੁਹਾਡੇ ਕੋਲ ਹੀ ਕੋਚਿੰਗ ਲਈ ਭੇਜ ਦਾਂ।
ਠੀਕ ਹੈ, ਠੀਕ ਹੈ।
ਸਤਿ ਸ਼੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ ਜੀ,